ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਸਭ ਵਧੀਆ?
ਠੀਕ ਚੱਲ ਰਿਹਾ ਹੈ।
ਬਸ ਕੁਛ ਨੀ ਬੈਠੇ ਸੀ ਮੈਂ ਕਿਂ ਤੁਹਾਡੇ ਨਾਲ ਗੱਲ ਕਰਦੇ ਹਾਂ ਥੋੜਾ ਬਹੁਤ ਟਾਈਮ ਮੈਨੇਜਮੈਂਟ ਬਾਰੇ ਤੁਹਾਨੂੰ ਪਤਾ ਤਾਂ ਹੈ ਟਾਈਮ ਨੂੰ ਮੈਨੇਜ ਕਰਨਾ ਵੀ ਕਿੰਨਾ ਔਖਾ ਹੋ ਜਾਂਦਾ ਹੈ।
ਹਾਂਜੀ ਫੈਮਿਲੀ ਵਿੱਚ ਮੈਂ ਤਾਂ ਇਹ ਮੈਂ ਵੀ, ਸੋਚਦਾ ਸੋਚਿਆ ਸੀ ਥੋੜੇ ਦਿਨ ਪਹਿਲੇ ਤੁ ਤੁਹਾਡੇ ਨਾਲ ਗੱਲ ਕਰਾਂਗੀ ਕਿ ਅੱਜਕੱਲ ਬੱਚਿਆਂ ਛੁੱਟੀਆਂ ਚੱਲ ਰਹੀਆਂ ਨੇ, ਉਪਰੋਂ ਫੈਮਿਲੀ ਦੇ ਲੋਕੀ ਕੋਈ ਨਾ ਕੋਈ ਗੈਸਟ ਸਾਰੇ ਨੇ ਤੇ ਉਧਰ ਦੇ ਉਹਦੇ ਆਪਣਾ ਕੰਮ ਤੇ ਆਪਣਾ ਸਭ ਕੁਛ ਕਿੱਦਾਂ ਮੈਨੇਜ ਹੋ ਰਿਹਾ ਤੁਹਾਡਾ ਕਿੱਦਾਂ ਹੋ ਰਿਹਾ ਅੱਜਕੱਲ੍ਹ?
ਬਸ ਕੁਛ ਨਹੀਂ ਮੈਂ ਵੀ ਇਹੀ ਨਾ ਥੋੜ੍ਹਾ ਜਿਹਾ ਸ਼ਡਿਊਲ ਬਣਾਉਣ ਲੱਗੀ ਸੀ ਥੋੜ੍ਹਾ ਜਿਹਾ ਟਾਈਮ ਮੈਨੇਜਮੈਂਟ। ਦਾ ਕਿਵੇਂ ਤੁਹਾਨੂੰ ਪਤਾ ਵੀ ਆ ਬੱਚਿਆਂ ਨੂੰ ਵੀ ਛੁੱਟੀਆਂ ਪੈ ਗਈਆਂ ਨੇ। ਬੱਚਿਆਂ ਨੂੰ ਵੀ ਕਿਵੇਂ ਮੈਨੇਜ ਕਰਨਾ ਕਿਵੇਂ ਉਹਨਾਂ ਦਾ ਸਾਰਾ ਸਿਸਟਮ ਕਰਨਾ ਅੱਗੇ-ਪਿੱਛੇ ਦੇਖਣਾ ਮੈਂ ਕਿਹਾ ਯਾਰ ਹੁਣ ਕੀ ਕਰੀਏ। ਫਿਰ ਮੈਂ ਹੁਣ ਕੀ ਕੀਤਾ ਆ ਟਾਈਮ ਟੇਬਲ ਬਣਾ ਲਿਆ ਬੱਚਿਆਂ ਦਾ ਮਤਲਬ ਸਵੇਰੇ ਬ੍ਰੇਕਫਾਸਟ ਦਾ। ਕਿ ਕੰਮ ਕਿਉਂਕਿ ਕੰਮ ਵੀ ਕਰਾਣਾ ਹੈ। ਇੱਦਾਂ ਸਾਰਾ ਟਾਈਮ ਨਿਕਲ ਜਾਂਦਾ ਐ ਕੰਮ ਕਰਾਉਣ ਦਾ ਟਾਈਮ ਹੀ ਨਹੀਂ ਮਿਲਦਾ ਬੱਚਿਆਂ ਨੂੰ।
ਉਹ ਤਾਂ ਹੈ ਈ ਐ।
ਹਾਂਜੀ ਦੇਖੋ ਬੱਚਿਆਂ ਲਈ ਵੀ ਜ਼ਰੂਰੀ ਆ ਖੁਦ ਲਈ ਵੀ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਆ।
ਸਹੀ ਗੱਲ ਹੈ ਸ਼ੁਰੂ-ਸ਼ੁਰੂ ਜਿਹੜੇ ਦੋ ਤਿੰਨ ਦਿਨ ਤੋਂ ਹੋਲੀਡੇਜ਼ ਦੇ ਨਿਕਲੇ ਬੱਚੇ ਕਹਿੰਦੇ ਰੈਸਟ ਕਰਨੀ ਹੈ ਅਸੀਂ ਅਸੀਂ ਨੀ ਉੱਠਣਾ ਸਵੇਰੇ ਛੇਤੀ ਉਹ ਜਦੋਂ ਸਵੇ ਸਵੇਰੇ ਨੀ ਉੱਠਦੇ ਛੇਤੀ। ਕੰਮ ਹੀ ਨਹੀਂ ਮੁੱਕਦਾ ਪਿਆ ਸੀਗਾ ਨਾ ਬ੍ਰੇਕਫਾਸਟ ਟਾਈਮ ਤੇ ਹੋ ਰਿਹਾ ਸੀ ਨਾ ਲੰਚ ਤੇ ਨਾ ਡਿਨਰ।
ਬਸ-ਬਸ ਸਾਰਾ ਟਾਈਮ ਉਪਰ ਥੱਲੇ ਹੋਏ ਦਾ ਸੀ। ਤੇ ਮੈਂ ਕਿਹਾ ਚਲੋ ਆਪਣੇ ਲਈ ਵੀ ਟਾਈਮ ਟੇਬਲ ਬਣਾ ਲਈਏ ਬਹੁਤ ਜ਼ਰੂਰੀ ਰਹਿੰਦਾ ਕਿ ਜਦੋਂ ਮੈਂ ਮੈਂ ਔਫਿਸ 'ਚ ਕੰਮ ਕਰਦੀ ਹੁੰਦੀ ਸੀ ਨਾ। ਤੇ ਮੈਂ ਆਪਣਾ ਏਦਾਂ ਹੀ ਟਾਇਮ ਮੈਨੇਜ਼ਮੈਂਟ ਵਾਲਾ ਬਣਾਇਆ ਹੋਇਆ ਸੀ। ਚਾਟ ਆਪਣਾ ਪੂਰਾ ਆਪਣੇ ਰੂਮ 'ਤੇ ਨਾ ਬਿਲਕੁਲ ਦੀਵਾਰ 'ਤੇ ਨਾ ਲਗਾ ਤਾ। ਕਿ ਕਿੰਨੇ ਵਜੇ ਉੱਠਣਾ, ਕਿੱਦਾਂ ਕਰਨਾ ਬ੍ਰੇਕਫਾਸਟ, ਲੰਚ। ਅਤੇ ਉਹਨਾਂ ਦਾ ਅਲੱਗ ਤੋਂ ਆਪਣਾ ਪੂਰਾ ਟਾਈਮ ਜਿਵੇਂ ਮੈਨੂੰ ਹੁੰਦਾ ਸੀ ਕਿ ਮੈਨੂੰ ਨੌ ਵਜੇ ਤੱਕ ਘਰੋਂ ਨਿਕਲਣਾ ਹੁੰਦਾ ਮਤਲਬ ਨੌ ਵਜੇ ਤੋਂ ਪਹਿਲੇ-ਪਹਿਲੇ ਆਪਣਾ ਨਹਾ ਕੇ ਆਪਣਾ ਪਾਠ ਕਰਕੇ ਆਪਣਾ ਬ੍ਰੈਕਫਾਸਟ ਖੁਦ ਬਣਾ ਕੇ ਤੇ ਬੱਚਿਆਂ ਨੂੰ ਦੇ ਕੇ ਸਭ ਕਰਕੇ ਉਹ ਨਿਕਲਣਾ ਕਿ ਮੈਨੂੰ ਨੌ ਵਜੇ ਤੱਕ ਨਿਕ ਕੱਲੇ ਨੂੰ ਕਈ ਵਾਰ, ਉੱਪਰ ਥੱਲੇ ਹੋ ਜਾਂਦਾ ਨਾ ਤੇ ਫਿਰ ਤਾਂ ਵੀ ਗੜਬੜੀ ਹੋ ਜਾਂਦੀ ਸੀ। ਫਿਰ ਮੈਂ ਪੂਰਾ ਆਪਣਾ ਮੈਨੇਜ ਕਰਕੇ ਰੱਖਿਆ ਹੋਇਆ ਸੀ। ਜਿਵੇਂ ਹੁਣ ਔਫਿਸ 'ਚ ਵੀ ਕਈ ਕੰਮ ਹੁੰਦੇ ਸੀ ਇੱਦਾਂ ਦੇ ਜਿਵੇਂ ਮਿਲ ਜਾਂਦੇ ਹੁੰਦੇ ਸੀ ਨਾ ਘਰੇ ਕਰਨ ਲਈ ਵੀ। ਫਿਰ ਮੈਂ ਉਹਨਾਂ ਆਲਾ ਵੀ ਫਿਰ ਅਲੱਗ ਇੱਕ ਟਾਈਮ ਟੇਬਲ ਬਣਾ ਲੈਂਦੀ ਹੁੰਦੀ ਸੀ ਕਿ ਮੀਨਸ ਜਿਵੇਂ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਆ ਉਹਨਾਂ ਨੂੰ ਪਹਿਲੇ ਕਰ ਲਿਆ। ਲਿਆ ਜਿਹੜਾ ਥੋੜਾ ਲੇਟ ਕੰਮ ਹੋਣਾ ਹੈ ਥੋੜੇ ਹਫ਼ਤੇ ਬਾਅਦੋ ਤੇ ਬਾਅ ਉਹਨਾਂ ਨੂੰ ਥੋੜ੍ਹਾ ਬਾਅਦ ਚੋਂ ਕਰ ਲਿਆ ਬਸ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਂ ਬਣਾ ਲਿਆ ਸੀ ਕਿਉਂਕਿ ਸਕੂਲ ਦੇ ਵਿੱਚ ਸਾਨੂੰ ਵੀ ਏਦਾਂ ਸਿਖਾਇਆ ਜਾਂਦਾ ਸੀ ਕਿ ਜਿਹੜਾ ਤੁਹਾਡਾ ਬਹੁਤ ਜ਼ਰੂਰੀ ਕੰਮ ਹੈਗਾ ਉਹਨੂੰ ਪਹਿਲੇ ਕਰ ਲਉ। ਜਿਹੜਾ ਥੋੜ੍ਹਾ ਡਿਲੇਅ ਹੈ ਕੰਮ ਇੰਨਾ ਜ਼ਰੂਰੀ ਨਹੀਂ ਹੈਗਾ ਬਟ ਕੰਮ ਹੈਗਾ ਉਹਨੂੰ ਥੋੜ੍ਹਾ ਕਰਕੇ ਫਿਰ ਉਹ ਚੀਜ਼ਾਂ ਫਿਰ ਮੈਨੂੰ ਹੋਈਆਂ ਮੈਂ ਕਿਹਾ ਨਹੀਂ ਯਾਰ ਹੁਣ ਤਾਂ ਆਪਣੇ ਲਈ ਕਿ ਆਪਣੇ ਬੱਚਿਆਂ ਲਈ ਵੀ ਬਣਾਣਾ। ਬੱਚੇ ਨੂੰ ਦੱਸਣਾ। ਕਿ ਟਾਈਮ ਦੀ ਅਹਿਮੀਅਤ ਕਿੰਨੀ ਜ਼ਰੂਰੀ ਆ ਟਾਈਮ ਨੂੰ ਅਸੀਂ ਵੇਸਟ ਨਹੀਂ ਕਰਨਾ। ਚਾਹੀਦਾ ਬਟ ਅੱਜ ਕੱਲ੍ਹ ਦੇ ਬੱਚੇ ਵੇਸਟ ਈ ਕਰ ਰਹੇ ਨੇ
ਉਹ ਤਾਂ ਹੈ ਸਈ ਐ ਪਰ ਤੁਹਾਡੀ ਗੱਲ ਸੁਣ ਕੇ ਮੈਨੂੰ ਵੀ ਹੁਣ ਮੈਂ ਵੀ ਹੁਣ ਕੋਸ਼ਿਸ਼ ਕਰਾਂਗੀ ਆਪਣਾ ਨਾ ਬਣਾਉਣ ਦੀ ਏਦਾਂ ਈ ਕਿ ਸ਼ਡਿਊਲ ਬਣੇ ਥੋੜਾ ਜਾ ਤਾਂ ਕੀ ਆਪਣੇ ਆਪ ਨੂੰ ਵੀ ਟਾਈਮ ਦੇ ਸਕ
ਬੱਚਿਆਂ ਨੂੰ ਵੀ ਦੇ ਸਕੇ, ਬਿਲਕੁਲ-ਬਿਲਕੁਲ ਫੈਮਿਲੀ ਨੂੰ ਵੀ ਦੇਖ ਸਕੇ। ਕਿ ਦੇਖੋ ਹੁਣ ਇੱਕ ਇੱਕ ਬੰਦਾ ਸਭ ਨੂੰ ਸਭ ਚੀਜ਼ਾਂ ਕਰਨੀਆਂ ਹੁੰਦੀ ਆ ਨਾ। ਆਪਣਾ ਬਸ ਸਵੇਰ ਦੇ ਉੱਠਦੇ ਸਾਰ ਕਿਚਨ ਵੀ ਦੇਖਣੀ, ਬੱਚੇ ਵੀ ਦੇਖਣੇ, ਹਸਬੈਂਡ ਵੀ ਦੇਖਣਾ, ਫੈਮਿਲੀ ਵੀ ਦੇਖਣੀ ਤੁਸੀਂ ਇੱਕ ਕਿਸੇ ਨੂੰ ਨਾ ਦੇਖੋ। ਠੀਕ ਐ, ਤੁਸੀਂ ਮੀਨਸ ਮੰਨ ਲਓ ਅਗਰ ਤੁਸੀਂ ਆਪਣੇ ਹਸਬੈਂਡ ਨਾਲ ਟਾਈਮ ਸਪੈਂਡ ਕਰ ਰਿਓ ਜਾਂ ਬੱਚੇ ਨਾਲ ਕਰ ਰਹੇ ਹੋ ਦੇਖੋ ਫੈਮਿਲੀ ਫੈਮਲੀ ਐ ਨਾ ਫੈਮਿਲੀ ਨੇ ਤੇ ਬੋਲਣਾ ਕਿ ਹਾਂ ਬਈ ਇਹ ਬੈਠਦੀ ਨੀ ਹੈਗੀ ਸਾਡੇ ਨਾਲ ਕੁੱਛ ਨੀ ਕਰਦੀ। ਇਹ ਫਿਰ ਸਿਸਟਮ ਹੁੰਦੇ ਆ ਇਸ ਕਰਕੇ ਤੁਸੀਂ ਆਪਣਾ ਇੱਕ ਟਾਈਮ ਬਣਾ ਕੇ ਚੱਲੋ ਆਪਣੇ ਉਹ ਬੱਚਿਆਂ ਦੇ ਨਾਲ ਨਾ ਆਪਣੇ ਆਪ ਨੂੰ ਟਾਈਮ ਦੇਣਾ ਵੀ ਬਹੁਤ
ਬਹੁਤ ਜ਼ਰੂਰੀ ਅੱਜ ਦੇ ਟਾਈਮ ਚ ਤਾਂ ਬਹੁਤ ਜ਼ਰੂਰੀ ਮੈਂ ਵੀ ਤੁਹਾਡੀ ਗੱਲਾਂ ਸੁਣ ਕੇ ਹੁਣ ਮੈਂ ਵੀ ਇੰਸਪਾਇਰ ਹੋ ਕੇ ਨਾ ਹੁਣ ਆਪਣਾ ਟਾਈਮ ਟੇਬਲ ਸੈਟ ਕਰਾਂਗੀ। ਹੈਲੋ। ਹੈਲੋ।
ਮੈਂ ਤੁਹਾਨੂੰ ਭੇਜਾਂਗੀ ਫੋਟੋ ਟਾਈਮ ਟੇਬਲ ਦੀ ਮੈਂ ਕਿਵੇਂ ਬਣਾਇਆ ਫਿਰ ਤੁਸੀਂ ਵੀ ਮੈਨੂੰ ਦੱਸਿਓ ਤੁਹਾਨੂੰ ਵਧੀਆ ਲੱਗਿਆ ਨਹੀਂ।
ਅੱਛਾ ਜੀ, ਜ਼ਰੂਰ ਜ਼ਰੂਰ ਸ਼ੇਅਰ ਕਰਿਓ ਮੈਨੂੰ ਵੀ ਮੈਨੂੰ ਵੀ ਥੋੜ੍ਹੀ ਇੰਸਪੀਰੇਸ਼ਨ ਮਿਲ ਜਾਏਗੀ। ਥੋੜ੍ਹਾ ਜਾ ਪਤਾ ਚੱਲ ਜੇਗਾ ਕਿ ਹਾਂ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ।
ਕਿਉਂਕਿ ਜਰੂਰੀ ਤਾਂ ਅੱਜ ਕੱਲ ਦੇ ਟਾਈਮ ਚ ਬਹੁਤ ਜ਼ਿਆਦਾ ਆਪਣੇ ਆਪ ਆਪਣੇ ਆਪ ਨੂੰ ਟਾਈਮ ਦੇਣਾ ਔਰ ਟਾਈਮ ਨੂੰ ਕਰਨਾ ਬਹੁਤ ਜ਼ਰੂਰੀ ਕਿਉਕਿ ਇੰਨੀ ਫਾਸਟ ਲਾਈਫ ਵੈਸੇ ਵੀ ਚੱਲ ਰਹੀ ਆ ਹਰ ਕਿਸੇ ਦੀ ਚਾਹੇ ਆਪਣੀ ਹੋਵੇ। ਹਸਬੈਂਡ ਦੀ ਹੋਵੇ, ਚਾਹੇ ਬੱਚਿਆਂ ਦੀ ਹੋਵੇ, ਕੰਮ ਸਾਰਿਆਂ ਦੇ ਬਹੁਤ ਜ਼ਰੂਰੀ ਐ ਕਈ ਵਾਰੀ ਅਸੀਂ ਨਹੀਂ ਧਿਆਨ ਮ ਰੱਖਦੇ ਆ ਕਈ ਵਾਰੀ ਟੀਚਰਸ ਨੇ ਪੂਰਾ ਸ਼ਡਿਊਲ ਜਿੱਦਾਂ ਸਕੂਲਾਂ ਚ ਹੁਣ ਅੱਜ ਕੱਲ੍ਹ ਸ਼ਡਿਲ ਪਹਿਲੇ ਆ ਜਾਂਦਾ। ਹਫ਼ਤੇ ਭਰ ਦਾ ਕਿ ਇਹ ਐਕਟੀਵਿਟੀ ਹੁੰਦੀ ਆ। ਕਈ ਵਾਰੀ ਅਸੀਂ ਪੜ੍ਹ ਕੇ ਵੀ ਸਾਨੂੰ ਭੁੱਲ ਜਾਣੇ ਆ ਹਾਂ ਪਰ ਅਸੀਂ ਜੇ ਸ਼ਡਿਊਲ ਬਣਾਇਆ ਹੋਏਗਾ ਕਿਤੇ ਲਿਖ ਖਿਆ ਹੋਏਗਾ ਕਿ ਹਾਂ ਇਸ ਦਿਨ ਐਕਟੀਵਿਟੀ ਬੱਚਿਆਂ ਦੀ ਜਾਣੀ ਐ ਤਾਂ ਉਹਦੇ ਲਈ ਜੋ ਸਮਾਨ ਚਾਹੀਦਾ ਹੋਏਗਾ ਸਾਨੂੰ ਉਹ ਵੀ ਹੋਜੇਗਾ। ਕਿ ਹਾਂ ਪਹਿਲੇ ਹੀ ਬਣਿਆ ਹੋਏਗਾ ਤਾਂ ਸਾਡੇ ਦਿਮਾਗ ਚ ਪਹਿਲੇ ਹੀ ਰਹੇਗਾ ਓਨ ਦੀ ਸਪੋਰਟ। ਕੁੱਛ ਨੀ ਕੀ ਹਾਂਜੀ ਹੁਣੀ ਲੈਣ ਜਾਣਾ ਪੈਣਾ ਫੇਰ ਤੇ ਪਹਿਲੇ ਦੀ ਹ ਜਦੀ ਇਹਨਾਂ ਦਾ ਸਕੂਲਾਂ ਦਾ ਵੀ ਅੱਛਾ ਸਿਸਟਮ ਐ ਤੇ ਸਾਨੂੰ ਵੀ ਵੈਸੇ ਆਪਣੇ ਘਰ ਲਈ ਏਦਾਂ ਹੀ ਬਣਾਣਾ ਚਾਹੀਦਾ।
ਹਾਂਜੀ-ਹਾਂਜੀ, ਸਕੂਲ ਦਾ ਤੇ ਹਰ ਹਰ ਸਿਸਟਮ ਉਹਨਾ ਨੇ ਅਲੱਗ-ਅਲੱਗ ਬੁੱਕਸ ਦਾ ਵੀ ਅਲੱਗ ਹੁੰਦਾ। ਅੱਜ ਕੱਲ੍ਹ ਤੇ ਵੈਸੇ ਅੱਜ ਕੱਲ ਤਾਂ ਵੈਸੇ ਈ ਸਕੂਲ ਵਾਲਿਆਂ ਨੇ ਉਹ ਨਵੇਂ ਮਤਲਬ ਸਾਡੇ ਬੱਚੇ ਦੇ ਇਦਾਂ ਹੁੰਦੇ ਨੇ ਜਿਵੇਂ ਬੈਗਜ਼ ਲੈ ਕੇ ਜਾਂਦੇ ਐ। ਨਾ ਉਹ ਜਿਵੇਂ ਕੁਛ ਨੋਟ ਬੁੱਕਸ ਵਗੈਰਾ ਉਹ ਬੈਗ ਨਾ ਬੱਚੇ ਦਾ ਘਰ ਹੀ ਸਕੂਲ ਹੀ ਰੱਖ ਲੈਂਦੇ ਨੇ।
ਅੱਛਾ ਨਹੀਂ।
ਸਾਨੂੰ ਇੱਦਾਂ ਦੀ ਬੁੱਕਸ ਪ੍ਰੋਵਾਈਡ ਕੀਤੀਆਂ ਹੋਈਆਂ ਨੇ ਕਿ ਮੀਨਸ ਜੋ ਅਸੀਂ ਹਾਂ ਹਾਂਜੀ-ਹਾਂਜੀ। ਜੀ, ਫਿਰ ਉਹ ਸਾਰਾ ਨਾ ਵਟਸਐਪ ਕਰ ਦਿੰਦੇ ਨੇ ਇਹ ਵਾਲਾ ਪੇਜ ਨੰਬਰ ਇਹ ਕੁੱਛ ਤੇ ਉਹ ਬੁੱਕਸ ਫਿਰ ਨੈਕਸਟ ਡੇ ਮੰਗਵਾ ਲੈਂਦੇ ਨੇ। ਉਹ ਵਾਲੀ ਜਿਹੜੀ ਬੁੱਕਸ ਹੁੰਦੀ ਉਹ ਘਰ ਭੇਜਦੇ ਨੇ ਉਹਨਾਂ ਨੇ ਨਾ ਇਸ ਤਰ੍ਹਾਂ ਕਰੋਸ ਮਲਟ
ਹਾਂ, ਉਹ ਤਾਂ ਇਹ ਤਾਂ ਕਰ ਛੋਟੇ ਬੱਚਿਆਂ ਨਾਲ ਤਾਂ ਕਰ ਹੀ ਸਪੈਸ਼ਲੀ ਜਦੋਂ ਥੋੜੇ ਵੱਡੇ ਬੱਚੇ ਹੋਰੇ ਉਹਨਾਂ ਦਾ ਥੋੜਾ ਮੁਸ਼ਕਿਲ ਐ ਬਾਕੀ ਛੋਟਿਆਂ ਦਾ ਤਾਂ ਉਹੀ ਸਭ ਚੱਲ ਰਿਹਾ ਕਿ ਬੁੱਕਸ ਜ਼ਿਆਦਾ ਸਕੂਲ ਹੀ ਸਬਮਿਟ ਰਹਿੰਦੀ ਆ ਫੇਰ ਉਹਦੇ ਹਿਸਾਬ ਨਾਲ ਹੀ ਉਹ ਨੂੰ ਡੇਲੀ ਵਿੱਚ ਕੰਮ ਕਰਾ ਕੇ ਚਾਹੇ ਵੀਕ ਦੇ ਐਂਡ ਚ ਭੇਜ ਦਿੰਦੇ ਹੈ।
ਹਾਂਜੀ ਹਾਂਜੀ। ਵਿੱਚ ਵਿਚ ਕਿ ਮਤਲਬ ਪੇਰੈਂਟਸ ਨੂੰ ਵੀ ਪਤਾ ਲੱਗੇ ਕਿ ਬੱਚਾ ਕੀ ਕਰ ਰਿਹਾ ਹੈ ਪਤਾ ਵੀ ਤਾਂ ਹੋਣਾ ਚਾਹੀਦਾ ਨਾ ਜਿਵੇਂ ਪਹਿਲੇ ਹੁੰਦਾ ਸੀ ਕਿ ਬੱਚਾ ਦੇਖਦਾ ਕਰਦਾ ਉਹ ਸਭ ਕੁਛ ਮਤਲਬ ਹੈ ਕਿ ਅੱਜ ਕੱਲ੍ਹ ਹਰ ਇੱਕ ਚੀਜ਼ ਟਾਈਮ ਨਾਲ ਹੀ ਚੱਲਦੀ ਹੈ।
ਹਾਂਜੀ ਉਹ ਤਾਂ ਹੈ ਹੀ ਹੈ ਕੋ
ਤੁਸੀਂ ਬੋਲਦੇ ਹੋ ਨਾ ਕਿ ਜਵੇਂ ਹ ਦੇਖੋ ਹ ਕਿਸ ਤਰ੍ਹਾਂ ਦਾ ਸਿਸਟਮ ਚੱਲਦਾ ਪਿਆ। ਜਿਵੇਂ ਬੱਚੇ ਅੱਜ ਕੱਲ੍ਹ ਪਲੱਸ ਟੂ ਕਰਦੇ ਨੇ। ਅੱਜ ਕੱਲ ਪਲੱਸ ਟੂ ਤੋਂ ਬਾਅਦ ਕੀ ਕਰਦੇ ਨੇ ਕੋਰਸਿਸ ਹਨ ਅੱਜ ਕੱਲ ਕੋਰਸਿਿਸ ਕਿਉਂਕਿ ਅੱਜ ਟ ਚੱਲਦਾ ਵ ਤੁਸੀਂ ਕੋਈ ਚੀਜ਼ ਦਾ ਕੋਰਸ ਕਰ ਲਓ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਜੋਬ ਵੀ ਮਿਲ ਸਕਦੀ ਹੈ ਜਾਂ ਹੋਰ ਕੁਛ ਬਟ ਅਸੀ ਕੀ ਕਰਦੇ ਹੁੰਦੇ ਸੀ ਅਪਣੀ ਪਲਸ ਟੂ ਤੌ ਬਾਅਦ ਅਸੀ ਗਰੈਜੂਏਸ਼ਨ ਕਰਨੀ ਗਰੈਜੂਏਸ਼ਨ ਕਰਨੀ ਉਹਦੇ ਬਾਅਦ ਅ ਜੋ ਵੀ ਐਮ ਐਮ ਕੋਮ ਐਮ ਏ ਬੀਐਡ ਸਮਥਿੰਗ ਕੁਛ ਵੀ ਕਹਿ ਲਓ ਹੈ ਨਾ। ਅੱਜ ਕੱਲ੍ਹ ਅੱਜ ਕੱਲ੍ਹ ਬੱਚੇ ਕਰਦੇ ਨੇ ਪਲੱਸ ਟੂ ਉਸ ਬਅ ਡਰੈਕਟ ਕੋਰਸ ਦੇਖੋ ਅਸੀਂ ਸੋਚਦੇ ਹਾਂ ਕਿ ਯਾਰ ਕਛ ਅਸੀਂ ਵੀ ਕੋਰਸ ਕਰ ਲਿੱਤੇ ਹੁੰਦੇ ਜਾਂ ਉਹ ਟਾਇਮ ਤਾ ਨਿਕਲ ਗਿਆ ਨਾ ਟਾਇਮ ਵਾਪਸ ਤਾ ਨਹੀ ਨਹੀ ਆਣਾ ਕਾਸ਼ ਉਹ ਹੋ ਜਾਂਦਾ।
ਹਾਂ ਤਾਂ ਹੈ।
ਹਨਾ ਕਿਉਂਕਿ ਇਹਨੇ ਟਾਈਮ ਵਾਪਿਸ ਨਹੀਂ ਆ ਸਕਦਾ ਉਹੀ ਕਹਿੰਦੇ ਜਿੰਨਾ ਤੁਸੀਂ ਟਾਈਮ ਦਾ ਸਹੀ ਇਸਤੇਮਾਲ ਕਰੋਗੇ ਉਹ ਤੁਹਾਡੇ ਲਈ ਸਹੀ ਰਹਿੰਦਾ।
ਸਹੀ ਰਹਿਣਾ ਸਹੀ ਗੱਲ ਕਹਿ ਰਹੇ ਹੋ।
ਸਾਡਾ ਤੇ ਟਾਈਮ ਹੱਥੋਂ ਨਿਕਲ ਨਿਕਲ ਗਿਆ ਅਸੀਂ ਤਾਂ ਟਾਈਮ ਨੂੰ ਪਛਤਾਨੇ ਆ ਨਾ ਆਪਣਾ ਟਾਈਮ ਲੈ ਲਓ ਜਾਂ ਬੱਚਿਆਂ ਦਾ ਲੈ ਲਓ ਜਦੋਂ ਅਸੀਂ ਕੁਛ ਪੜ੍ਹਾਂਦੇ ਹੁੰਦੇ ਆ। ਲਰਨ ਨਹੀਂ ਕਰਦੇ ਉਦੋਂ ਕਹਿੰਦੇ ਨਾ ਫਿਰ ਉਸ ਪੇਪ ਉੱਪਰ ਵਾਲੇ ਦਿਨ ਉਦੋਂ ਯਾਦ ਆਉਂਦਾ ਯਾਰ ਕਾਸ਼ ਉਦੋਂ ਪੜ੍ਹ ਲੈਂਦੇ ਮੈਂ ਕਿਉਂ ਟਾਈਮ ਵੇਸਟ ਕੀਤਾ।
ਪਤਾ ਹੀ ਹੈ।
ਮੈਂ ਤਾਂ ਖੁਦ ਆਪਣੇ ਨਾਲ ਇਏਦਾਂ ਹੁੰਦਾ ਸੀ ਜਦੋਂ ਮੈਂ ਕੋਲੇਜ ਦੇ ਵਿੱਚ ਸੀ ਜਦੋਂ ਕੁਛ ਪੜ੍ਹਨਾ ਦਿਲ ਨਹੀਂ ਕਰਨਾ ਪੜ੍ਹ ਬ ਫੋਨ ਫੜ ਲੈਣਾ ਇੱਕ ਚੀਜ਼ ਦੇਖਣ ਲਈ ਮਤਲਬ ਕੁਛ ਸਮਝ ਲਈ ਦੇਖੋ ਨਾ। ਤੇ ਉਹ ਫਿਰ ਸਮਝ ਇਨੀ ਆਉਂਦੀ ਕਿ ਇੱਕ ਐਪ ਦੂਸਰੇ ਐ ਕਿੱਥੇ ਪਹੁੰਚੇ ਹੋ ਕਰਦੇ ਕਰਦੇ ਟਾਈਮ ਨਿਕਲ ਜਾਣਾ। ਫਿਰ ਸਵੇਰੇ ਪੇਪਰ ਫਟ ਫਟਾਫਟ ਾਤੀ ਮਾਰਨੀ ਫਰ ਜਦੋਂ ਪੇਪਰ ਦੇ ਰਹੇ ਹੋਣੇ ਨਾ। ਫਿਰ ਸੋਚਣਾ ਯਾਰ ਕਾਸ਼ ਮੈਂ ਐ
ਪੜ ਲੈਂਦੇ ਹਾਂ ਉਹ ਤਾਂ ਹੈ ਹੀ ਇਹ ਤਾਂ ਚੀਜ਼ ਉਹੀ ਅਸੀਂ ਇਹੀ ਚੀਜ਼ਾਂ ਬੱਚਿਆਂ ਨੂੰ ਦੱਸਦੇ ਤਾਂ ਬੱਚੇ ਪਰ ਇਹ ਹੈ ਕਿ ਜਦੋਂ ਬੱਚਿਆਂ ਦੇ ਖੁਦ ਸਿਰ ਤੇ ਪਏਗੀ ਬੱਚੇ ਤਾਂ ਸਮਝ ਸਮ ਜਾਣਗੇ ਹਲੇੇ ਤਾਂ ਸੁਣ ਲੈਂਦੇ ਸਾਡੀ ਗੱਲ ਬਟ ਫੇਰ ਵੀ ਉਹਨਾਂ ਨੂੰ ਇੰਨਾ ਫੀਲ ਨੀ ਹੁੰਦਾ। ਫੇਰ ਵੀ ਉਹ ਵੀ ਚੱਲ ਗਹਲੀ ਕਰ ਜਾਂਦੇ ਕਿ ਚੱਲ ਅੱਜ ਨੀ ਕਰਦੇ ਕੱਲ ਕਰ ਲਾਂ ਕੱਲ ਸੰਡੇ ਕੱਲ ਕਰ ਲਾਂਗੇ। ਹੁਣ ਸੰਡੇ ਦਾ ਜਿਹੜੇ ਛੁੱਟੀ ਵਾਲੇ ਦਿਨਾਬ ਵਿੱਚ ਚ ਕੋਈ ਛੁੱਟੀਆਂ ਆ ਜਾਂਦੀਆਂ ਸਕੂਲਾਂ ਚ ਤਾਂ ਚਲੋ ਹੈ ਹੀ ਹੈ। ਫਿਕਸ ਹੋਲੀਡੇ ਜਿਹੜੀਆਂ ਹੈਗੀੀਆਂ ਉਹਨਾਂ ਦੇ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਬੜਾ ਪਹਿਲੇ ਪਤਾ ਹੁੰਦਾ ਹੈ। ਡਾਇਅਰੀ 'ਚ ਪਹਿਲੇ ਮੈਨਸ਼ਨ ਹੋਏ ਹੋਈ ਹੈ ਕਿ ਤੁਹਾਡੀ ਇਹ ਦਿਨ ਛੁੱਟੀ ਰਹੇਗੀ ਇਸ ਤਰੀਕ ਦੀ ਤੇ ਬੱਚੇ ਹੁੰਦੇ ਨਾ ਪਹਿਲੇਾਂ ਹੀ ਪ੍ਰੀਪੇਅਰ ਹੈ ਆਹ ਇਹ ਕੰਮ ਤਾਂ ਮੈਂ ਉਸ ਦਿਨ ਕਰਾਂਗਾ। ਇਹ ਕੰਮ ਤਾਂ ਮੈਂ ਉਸ ਦਿਨ ਕਰਾਂਗੀ ਬੱਚੇ ਆਪਣੇ ਆਪ ਨੂੰ ਚੀਾਂ ਬੱਚੇ ਇਹ ਸੋਚਦੇ ਨੇ ਕਿ ਜਿਹੜਾ ਟਾਈਮ ਹੁਣ ਨਿਕਲ ਗਿਆ ਤੁਸੀਂ ਉਸ ਦਿਨ ਕੁਛ ਹੋਰ ਕਰਲੋ ਐਕਸਟਰਾ ਕੰਮ ਕਰਲੋ ਉਹਕਸਮ ਲਈ ਬੱਚੇ ਵੀ ਨਹੀਂ ਜਾਣਾ ਚਾਹੁੰਦੇ ਟਮ ਦੀ ਮੈਨੇਜਮੈਂਟ ਟੀਚਰਸ ਨੂੰ ਪੇਰੈਂਟਸ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਸਾਡਾ ਟਾਈਮ ਚਲੋ ਹੁਣ ਅਸੀਂ ਸਮਝ ਗਏ ਨਾ ਉਹ ਚੀਜ਼ਾਂ ਨੂੰ ਤੇ ਸਾਨੂੰ ਉਹ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਐਜ ਆ ਪੇਰੈਂਟਸ ਵੀ ਐਜ ਫਰੈਂਡ ਚਾਹੇ ਕਹਿ ਲਓ ਕਿਸੇ ਨੂੰ ਵੀ ਸਾਨੂੰ ਚੀਜ਼ ਤੁਸੀਂ ਮੈਨੂੰ ਦੱਸਿਆ ਕਿ ਮੈਂ ਤੁਸੀਂ ਇਏਦਾਂ ਚਾਟ ਬਣਾਇਆ। ਮੈਂ ਵੀ ਹੁਣ ਤਾਂ ਐਜ ਆ ਫਰੈਂਡ ਤੁਡੇ ਕੋਲ ਹੁਣ ਕਪੀ ਕਰਾਂਗੀ ਕਿ ਹਾਂ ਮਤਲ ਤੁਸੀਂ ਬਣਾਇਆ ਤਾਂ ਹੁਣ ਮੈਂ ਵੀ ਬਣਾਵਾਾਂ। ਤਾਂ ਕਿ ਮੇਰਾ ਵੀ ਟਮ ਟੇਬਲ ਸੈਟ ਰਹੇ ਬੱਚਿਆਂ ਨੂੰ ਵੀ ਟਾਈਮ ਦੇਵਾਂ ਫੈਮਲੀ ਨੂੰ ਵੀ ਦੇਵਾਂ।
ਬੱਚਿਆਂ ਨੂੰ ਵੀ ਦੱਸੋ ਟਾਈਮ ਦੇ ਲਈ ਕਿੰਨਾ ਜ਼ਰੂਰੀ ਆ। ਟਾਈਮ ਨੂੰ ਮੈਨੇਜ ਕਰਨਾ ਟਾਈਮ ਨੂੰ ਹਰ ਇੱਕ ਚੀਜ਼ ਬਾਰੇ ਦੱਸਣਾ ਦੇਖੋ ਨਾ ਅਸੀਂ ਹਰ ਇੱਕ ਚੀਜ਼ ਨੂੰ ਅ ਟ ਟਾਈਮ ਨਾਲ ਕਰਾਂਗੇ। ਵੇਂ ਮੰਨ ਲਓ ਤੁਹਾਡਾ ਟਾਈਮ ਟੇਬਲ ਹੈਗਾ ਕਿ ਤੁਸੀਂ ਸਵੇਰੇ ਛੇ ਵਜੇ ਉੱਠਣਾ ਆਪਣਾ ਛੇ ਵਜੇ ਉੱਠ ਕੇ ਆਪਣਾ ਨ ਆਪਣਾ ਪਾਠ ਕਰਕੇ ਫਿਰ ਕਿਚਨ ਵੱਲ ਦੇਖਣਾ ਕਿਚਨ ਨੂੰ ਸਮੇਟਣਾ ਬ੍ਰੇਕਫਾਸਟ ਬਣਾਉਣਾ। ਸਭ ਨੂੰ ਦੇਣਾ ਹੁਣ ਤੁਹਾਡਾ ਰੂਟੀਨ ਬਣੀ ਹੋਈ ਹੈ ਤੁਹਾਡਾ ਟਾਈਮ ਟੇਬਲ ਬਣਿਆ ਹੋਇਆ ਕਿ ਹਾਂ ਬਾਈ ਮ ਫਿਰ ਇੰਨੇ ਵਜੇ ਤੱਕ ਮੈਨੂੰ ਲੰਚ ਵੀ ਚਾਹੀਦਾ ਫਿਰ ਇੰਨੇ ਵਜੇ ਤੱਕ ਮੈਨੂੰ ਦੁਪਹਿਰ ਸ਼ਾਮ ਦੀ ਚਾਹ ਚਾਹੀਦੀ ਹੈ ਫਿਰ ਰਾਤ ਦਾ ਡਿਨਰ ਚਾਹੀਦਾ ਹੈ। ਹੁਣ ਤੁਹਾਡਾ ਉਹ ਸਾਰਾ ਸਿਸਟਮ ਮੰਨ ਲਓ ਇੱਕ ਦੋ ਦਿਨ ਲਈ ਉੱਪਰ ਨੀਚੇ ਹੋ ਜਾਏਗਾ ਤੁਹਾਡਾ ਤੇ ਸਾਰਾ ਸਿਸਟਮ
ਖ਼ਰਾਬ ਹੋ ਜਾਏਗਾ। ਉਹੀ ਹੈ ਬਾਕੀ ਇਹਗੀ ਫਿਕਸ ਰੂਟੀਨ ਹੋਣ ਨਾ ਥੋੜ੍ਹਾ ਆਪਣੀ ਮੈਨ ਲੱਦਾ ਹੈਲਥ ਵੀ ਉਹਦੇ ਨਾਲ ਠੀਕ ਰਹੇਗੀ ਜੇ ਆਪਾਂ ਹਰ ਚੀਜ਼ ਟਾਈਮ ਤੇ ਕਰਾਂਗੇ ਨਾ ਕਈ ਜਿਹੜੇ ਕਈ ਜਿੱਦਾਂ ਹੁਣੇ ਸਾਡੇ ਸੀ ਕਈ ਵਾਰੀ ਇਹਨਾਂ ਨੂੰਹ ਇਹ ਜਿਹੜੇ ਸਾਡੇ ਹੀਰੋ ਹੀਰੋਇਨ ਜਾਂਦੇ ਆ ਅਕਸ਼ੇ ਕੁਮਾਰ ਦਾ ਸੁਣੂੰ ਕਿੰਨਾ ਆਉਂਦਾ ਉਹਨਾਂ ਦਾ ਕਿ ਉਹ ਆਪਣੇ ਟਾਈਮ ਦੇ ਪੱਕੇ ਆ ਉਹਨਾ ਰਾਤੀ ਸੱਤ ਵਜੇ ਤੋਂ ਬਾਅਦ ਕੁੱਛ ਨੀ ਖਾਣਾ। ਉਹਨਾ ਨੂੰ ਕੋਈ ਪਾਰਟੀ ਚ ਨੀ ਜਾਂਦੇ ਉਹ ਆਪਣੀ ਨਿੰਂਦ ਪੂਰੀ ਕਰਦੇ ਆ ਸਵੇਰ ਉਹ ਦਾ ਚਾਰ ਵਜੇ ਫਿਕਸ ਟਾਈਮ ਹੈ। ਤੇ ਇਸਦਾ ਮਤਲਬ ਇਹ ਹੈ ਕਿ ਉਹਨਾਂ ਦੇ ਹਾਂ ਉਹਨਾਂ ਦੀ ਸੀ ਬੋਡੀ ਵੀ ਉਹਨਾਂ ਦੀ ਕਰਕੇ ਹੀ ਉਹ ਚੀਜ਼ ਨਾਲ ਉਹ ਕਰਦੀ ਹੈ ਕਿ ਹਾਂ ਬੋਡੀ ਉਸ ਟਾਈਪ ਨਾਲ ਹੀ ਰਹਿੰਦੀ ਹੈ।
ਨਾਲੇ ਉਹ ਇੰਨਾ ਜ਼ਿਆਦਾ ਏਜ ਚ ਵੀ ਹੋ ਗਿਆ ਉਹਦਾ ਬਟ ਤਾਂ ਵੀ ਉਹਨੇ ਆਪਣੇ ਆਪ ਨੂੰ ਫਿਟ ਰੱਖਿਆ ਹੋ ਪਤਾ ਉਹਦੀ ਕਿੰਨੀ ਜ਼ਿਆਦਾ ਏਜ ਆ ਪਰ ਹਾਲੇ ਵੀ ਉਹ ਆਪਣੇ ਦੇਖਲੋ ਚਾਰ ਤਿੰਨ ਵਜੇ ਨਾਲ ਉੱਠਦਾ। ਜੋ ਵੀ ਉਹਦਾ ਟਾਈਮ ਟੇਬਲ ਹੈਗਾ ਦੇਖੋ ਉਹਨੇ ਆਪਣੇ ਟਾਈਮ ਹਾਂਜੀ ਉਹਨੇ ਆਪਣੇ ਟਾਈਮ ਤੇ ਮੈਨੇਜ ਕੀਤਾ ਹੋਇਆ ਤਾਂ ਹੀ ਉਹ ਸਭ ਕੁਛ
ਪੋਸੀਬਲ ਕਰਦਾ ਵਹੀ ਨਾ ਬੋਡੀ ਮੇਨ ਹੈ ਜਦੋਂ ਬੋਡੀ ਠੀਕ ਰਹੇਗੀ ਤਾਂ ਹਰ ਚੀਜ਼ ਆਈ ਠੀਕ।
ਸਾਡੀ ਠੀਕ ਰਹੇਗੀ ਉਹੀ ਤੁਸੀਂ ਉੱਪਰ ਥੱਲੇ ਕਰਦਓ ਆਪਣਾ ਟਾਈਮ ਟੇਬਲ ਨੂੰ ਤੁਸੀਂ ਪੰਜ ਵਜੇ ਦੀ ਉੱਠਣ ਦੀ ਜਗ੍ਹਾ ਤੁਸੀਂ
ਹਾਂ ਅਸੀਂ ਲਜ਼ ਲੇਜ਼ੀਨੈਸ ਦਿਖਾ ਦਿੰਦੇ ਹਾਂ ਅਸੀਂ ਕਿ ਹਾਂ ਚੱਲ ਛੁੱਟੀ ਆ ਠਹਿਰ ਕਿਉਂ ਜੁੱੜ ਜਾਂਦੇ ਹਾਂ।
ਸਭ ਤੁਹਾਡਾ ਤੈਅ ਸ ਨਹਿ ਸੋਚਣਾ ਤੁਸੀਂ ਕਹਿੰਦੇ ਹੈ ਮੇਰੇ ਨਾਲ ਹੋ ਕੇ ਹੀ ਗਿਆ ਹੈ ਕਿਉਂਕਿ ਆਦਤ ਪੈਦੀ ਨਾ ਜਦੋਂ ਸਰੀਰ ਨੂੰ ਜਿਸ ਚੀਜ਼ ਦੀ ਉਹ ਚੀਜ਼ ਦੀ ਆਦਤ ਪੈ ਜਾਂਦੀ ਹੁੰਦੀ ਹੈ।
ਤਾਂ
ਹਾਂਜੀ ਹਾਂਜੀ ਚਲੋ ਠੀਕ ਆ ਫੇਰ ਤੁਹਾਡੇ ਨਾਲ ਵਧੀਆ ਲੱਗਿਆ ਬਾਕੀ ਕਿ ਮੈਂ ਤੁਹਾਨੂੰ ਦੱਸਾਂਗੀ ਕੁੱਛਲਗ ਅਲੱਗ ਤਰ੍ਹਾਂ ਦਾ ਜਿਵੇਂ ਮੈਂ ਚਾਰਟ ਬਣਾਇਆ ਹੋਇਆ ਤੁਹਾਨੂੰ ਮ
ਠੀਕ ਹੈ ਠੀਕ ਹੈ ਜੀ। ਠੀਕ ਹੈ ਜੀ ਜ਼ਰੂਰ ਸ਼ੇਅਰ ਕਰਿਓ ਮੇਰੇ ਨਾ ਓਕੇ ਸਤਿ ਸ੍ਰੀ ਅਕਾਲ ਜੀ।